ਸਸ ਰੀ ਕਾਲ ਜੀ।
ਸਸ ਰੀ ਕਾਲ।
ਹੋਰ ਠੀਕ ਔ
ਹਾਂਜੀ ਵਧੀਆ।
ਹੋਰ ਬੱਚੇ ਠੀਕ।
ਹਾਂਜੀ,
ਹੋਰ ਨਾਸ਼ਤਾ ਨੁਸਤਾ ਕਰ ਲਿਆ।
ਹਾਂਜੀ ਨਾਸ਼ਤਾ ਕਰ ਲਿਆ ਐ।
ਅੱਛਾ ਹੋਰ ਬੱਚੇ ਉੱਠ ਗਏ। ਤੇੜ ਕੋਈ ਨਾਸ਼ਤਾ ਕੀਤਾ।
ਹੈਲੋ,
ਹੈਂ,
ਹਾਂਜੀ,
ਹਾਂਜੀ, ਦੱਸੋ ਹੋਰ
ਹਾਂਜੀ ਮੈਂ ਕਿਹ ਰਹੀ ਸੀ, ਅ ਆ ਕਿ ਬਾਜ਼ਾਰ ਜਾਓਗੇ ਤੁਸੀਂ ਅੱਜ
ਦੇਖਣੀ ਆ ਸ਼ਾਮੀ ਜਾਵਾਂਗੇ।
ਜਾਓਗੇ ਤੇ ਸਾਡਾ ਥੋੜ੍ਹਾ ਸਮਾਨ ਲਿਆਈਓ ਮਾਰਕੀਟ ਤੋਂ
ਹਾਂਜੀ ਤੇ ਫੇਰ ਤੁਸੀ ਤਾਂ ਸਕੂਟੀ ਤੇ ਚਲੇ ਜਾਓਗੇ, ਅਸੀਂ ਫਿਰ ਪੈਦਲ-ਪੈਦਲ ਕਿੱਥੇ ਜਾਵਾਂਗੇ।
ਅੱਛਾ,
ਹਾਂਜੀ,
ਅੱਛਾ,
ਬੱਚੇ ਧੁੱਪ ਜਾਣਾ ਨਹੀਂ ਚਾਂਦੇ ਕਹਿੰਦੇ ਸੀ ਉਹਨਾਂ ਕੋਲੋਂ ਪੁੱਛਲੋ।
ਜਾਵਾਂਗੇ ਤੇ ਦੱਸਦਾਗੇ ਆਪ ਨੂੰ
ਹਾਂਜੀ-ਹਾਂਜੀ, ਦੱਸਦਾਂਗੇ।
ਠੀ
ਹੈਲੋ,
ਹੈਲੋ,
ਸਸ ਰੀ ਅਕਾਲ ਜੀ।
ਸਸ ਰੀ ਕਾਲ।
ਬਾਲ ਬੱਚੇ ਠੀਕ ਸਾਰੇ।
ਹਾਂਜੀ-ਹਾਂਜੀ, ਬਾਲ ਬੱਚੇ ਠੀਕ ਨੇ ਤੁਸੀਂ ਸੁਣਾਓ ਨਾਸ਼ਤਾ ਨੁਸ਼ਤਾ ਕਰ ਲਿਆ।
ਹਾਂਜੀ, ਨਾਸਤਾ ਤਾ ਕਰ ਹੀ ਲਿਆ।
ਕੀ ਖਾਇਆ ਅੱਜ
ਆਲੂ ਦੇ ਪਰਾਂਠੇ
ਅੱਛਾ-ਅੱਛਾ, ਹੋਰ ਅੱਜ ਛੁੱਟੀ ਤੇ ਔ
ਹਾਂਜੀ ਅਜ ਛੁੱਟੀਏ
ਅੱਛਾ, ਅੱਛਾ, ਅੱਛਾ। ਹੋਰ ਮੰਮੀ ਡੈਡੀ ਠੀਕ ਨੇ
ਹਾਂਜੀ ਸਭ ਵਧੀਆ
ਅੱਛਾ, ਅੱਛਾ ਹੋਰ ਥੋੜ੍ਹਾ ਆਈ ਸੀ ਕਿ ਬਸ ਚਲੋ ਗਰਮੀ ਕੈਸੀ ਪੈ ਰਹੀ ਹੈ।
ਗਰਮੀ ਤਾਂ ਇਥੇ ਬੜੀ ਆ
ਅੱਛਾ।
ਹੁੰ।
ਜੀ ਅਸੀਂ ਰਾਜਮਾ ਚਾਵਲ ਬਣਾਏ ਨੇ ਆਜੋ
ਨਾ ਬਸ ਖ
ਕੋਈ ਨੀ ਭੇਜ ਦਿੰਨੀ ਆ ਥੋੜੇ ਜਿਨੇ
ਨਹੀਂ, ਨਹੀਂ
ਨਹੀਂ ਕੋਈ ਨਹੀਂ ਹੁਣ ਉੱਠਦਾ ਚਿੱਟੂ, ਚਿੱਟੂ ਨੂੰ ਕੈਨੀਆ ਦੇ ਆਉਂਦਾ।
ਅਰੇ ਨਹੀਂ ਕੋਈ ਗੱਲ ਨਹੀ
ਹੋਰ ਤੁਹਾਡੀ ਮੰਮਾ ਨੇ ਕੀ ਬਣਿਆ ਤੁਹਾਡੀ ਮੰਮਾ ਕਹਿੰਦੇ ਸੀ, ਮੈਂ ਕਰੇਲੇ ਬਣਾਵਾਂਗੀ ਕੱਲ
ਉਹ ਫਿਰ ਬੱਚੇ ਕਹਿਣ ਲੱਗ ਗਏ ਆਲੂ ਦੇ ਪਰਾਂਠੇ ਆਲੂ ਦੇ ਪਰਾਂਠੇ
ਅੱਛਾ, ਅੱਛਾ ਮੰਮਾ ਨੂੰ ਕਹਿਣਾ ਕਰੇਲੇ ਬਣਾਉਣ ਤਾਂ ਮੈਨੂੰ ਜ਼ਰੂਰ ਦੇਣ
ਹਾਂ, ਹਾਂ
ਹਾਂ ਕਰੇਲੇ ਬੜੇ ਸਵਾਦ ਬਣਾਉਂਦੇ ਨੇ ਤੁਹਾਡੀ ਮੰਮਾ ਇਹ ਕੜੀ ਬੜੀ ਸਵਾਦ ਬਣਾਉਂਦੀ। ਨੇ ਮੇਰੇ ਕੋਲ ਕੜੀ ਵੀ ਨੀ ਬਣਦੀ ਕੜੀ ਬੜੀ ਸਵਾਦ ਬਣਾਉਦੇ ਤੁਹਾਡੇ ਮੰਮਾ
ਉਹ ਤੇ ਹੈ ਹੀ ਹੈਨਾਂ ਫੇਰ
ਹਾਂਜੀ, ਹਾਂਜੀ ਬਸ ਮੰਮਾ ਨੂੰ ਕਹਿਣਾ ਕੜੀ ਔਰ ਕਰੇਲੇ ਬਣਾਓ ਤੇ ਜਰਾ ਭੇਜਣਾ ਜ਼ਰੂਰ ਸਾਨੂੰ
ਹਾਂਜੀ, ਹਾਂਜੀ
ਹਾਂ ਭਾਵੇਂ ਮੰਮੀ ਨੂੰ ਕਹਿਣਾ ਮੈਨੂੰ ਦੱਸ ਦੇਣਗੇ ਕਿਵੇਂ ਬਣਦੀ ਹੈ ਕੜੀ
ਹਾਂਜੀ।
ਹਾਂਜੀ, ਹਾਂਜੀ ਬਸ ਮੈਂ ਕੜੀ ਨੀ ਬਣਾ ਪਾਉਂਦੀ ਹਾਂ
ਕੜੀ ਫਟ ਜਾਂਦੀ ਹੈ ਨਾ, ਥੋੜੀ ਬਹੁਤ ਉਹ
ਹਾਂਜੀ, ਹਾਂਜੀ ਸਾਡੀ ਕੜੀ ਫਟ ਜਾਂਦੀ ਹੈ, ਪਤਾ ਨੀ ਕਿਉਂ
ਦਾਰੇ ਵਾਲੀ ਕੜੀ ਬਣਾਉਂਦੀ ਸਾਡੀ ਮਮੀ
ਅੱਛਾ ਜੀ ਚਲੋ ਮੰਮਾ ਨਾਲ ਕਦੀ ਗੱਲ ਕਰਾਣਾ ਫੇਰ ਮੈਂ ਮੰਮਾ ਨਾਲ ਪੁੱਛਾਂਗੀ ਮੰਮਾ ਜੀ ਕਿਵੇਂ ਬਣਾਉਂਦੇ ਨੇ ਤੁਹਾਡੀ ਰੈਸਪੀ
ਹਾਂਜੀ ਬ
ਹਾਂਜੀ, ਹਾਂਜੀ ਹੋਰ
ਬੱਚੇ ਨੇ ਕਰ ਲਿਆ ਨਾਸ਼ਤਾ
ਹਾਂਜੀ, ਹਾਂਜੀ ਬੱਚਿਆਂ ਨੇ ਕਰ ਲਿਆ ਬਾਹਰ ਖੇਲ ਵੀ ਆਏ ਨੇ, ਹੁਣ ਅੰਦਰ ਬੁਲਾਇਆ ਧੁੱਪ ਬੜੀ ਹੋ ਰਹੀ ਸੀ ਸੁਣਦੇ ਨੀ ਨਾ ਬੱਚੇ
ਹਾਂ ਇਹ ਤੇ ਹੈ ਹੀ
ਹਾਂਜੀ ਬੱਚੇ ਸੁਣਦੇ ਨੀ ਨਾ ਫੇਰ ਉਹ ਨੂੰ ਡਾਟ ਕਿਉ ਬੁਲਾਇਆ ਹੈਗਾ ਸੁਣਦੇ ਨੇ ਕਿਉਂਕਿ ਫਿਰ ਤੁਹਾਨੂੰ ਪਤਾ ਹਾਂ ਫਿਰ ਗਰਮੀ ਚੋ ਘੁੰਮਦੇ ਨੇ ਖੇਡਦੇ ਨੇ, ਤੇ ਫੇਰ ਆ ਕੇ ਠੰਡੇ ਪਾਣੀ ਪੀਣਗੇ ਤੇ ਫੇਰ ਬਿਮਾਰ ਹੁੰਦੇ ਨੇ।
ਉਹੀਉ ਤਾਂ, ਇੱਕ ਮਹੀਨਾ ਖੇਡਣ ਦਾ ਨਾਲੇ ਖੇਡਣ ਕੁੱਦਣ ਦਾ ਇੱਕ ਹੀ।
ਨਹੀਂ ਉਹ ਤੇ ਗੱਲ ਠੀਕ ਹੈਗੀ ਆ ਨਾ, ਫੇਰ ਇਹ ਵੇ ਸਾਨੂੰ ਤੇ ਵੇਖਣਾ ਨਾ, ਮਗਰੋਂ ਬੱਚਿਆਂ ਨੂੰ ਸਾਨੂੰ ਸਮਝਾਉਣਾ ਚਾਹੀਦਾ ਨਾ। ਗਰਮੀ ਬਹੁਤ ਹੈ। ਸ਼ਾਮ ਦਾ ਟਾਈਮ ਹੋਵੇ, ਠੰਡਾ ਟਾਈਮ ਹੋਵੇ ਚਲੋ ਖੇਲੋ, ਫੇਰ ਪਿਆਸ ਲੱਗਦੀ ਹੈ, ਸਿੱਧਾ ਆ ਕੇ ਅੰਦਰ ਫਰਿੱਜ ਦੇ ਕੋਲ ਖੜੇ ਹੋ ਜਾਣਗੇ ਫਰਿੱਜ ਚ- ਪਾਣੀ ਕੱਢਿਆ ਸਿੱਧਾ ਘੱਟ- ਘੱਟ, ਘੱਟ- ਘਟ। ਉਹ ਫਿਰ ਗ਼ਲਤ ਹੋ ਜਾਂਦਾ ਨਾ। ਹਾਂ। ਫਿਰ ਨਾ ਗਲੂਕੋਸ ਪਾਉਣਗੇ, ਨਾ ਕੁਛ ਪਾਉਣਗੇ ਇਦਾ ਹੀ ਪੀ ਲੈਣਗੇ। ਫੇਰ ਠੰਡਾ ਚਿਲਡ, ਪਾਣੀ ਚਾਹੀਦਾ ਇਹਨਾ ਨੂੰ।
ਹੂੰ।
ਤੇ, ਇਸ ਕਰਕੇ ਮੈਂ ਥੋੜਾ ਨਾ ਘੱਟ ਹੀ ਖੇਡਣ ਦਿੰਦੀ ਹਾਂ ਬੱਚਿਆਂ ਨੂੰ। ਫੇਰ ਬਿਮਾਰੀਆਂ ਫੇਰ ਦੋੜਾ ਕੌਣ ਦੌੜੇ ਬਾਜ਼ਾਰਾਂ ਦੇ ਵਿੱਚ ਫਟਾਫਟ ਦੁਕਾਨਾਂ ਤੇ।
ਹਾਂਜੀ, ਉਹੀ ਗੱਲ ਸਹੀ ਹੈ।
ਹਾਂਜੀ, ਅਜੇ ਪਿੱਛੇ ਜੇ ਮੈਂ, ਠੰਡਾ ਪਾਣੀ ਪੀਣ ਲੱਗ ਗਈ ਸੀ ਤੇ ਮੈਂ- ਮੇਰੀ ਤਬੀਅਤ ਐਡੀ ਖ਼ਰਾਬ ਹੋ ਗਈ ਸੀ, ਤੇ ਫੇਰ ਮੈਨੂੰ ਉਹ ਗਲੂਕੋਸ ਲੱਗਿਆ ਸੀ।
ਹਾਂਜੀ।
ਜੀ ਹਸਪਤਾਲ ਫੇਰ ਮੈਨੂੰ, ਗਲੂਕੋਸ ਚੜਵਾਇਆ ਬੱਚਿਆਂ ਨੇ।
ਪਰ ਉਹੀ ਗੱਲ ਸਹੀ ਹੈ, ਨਾ ਕਰਨ।
ਹਾਂਜੀ- ਹਾਂਜੀ, ਹੋਰ? ਇਨਾ ਪਾਣੀ। ਪਿਓ ਥੋੜਾ ਮੂੰਹ। ਮੂੰਹ ਰੋਕਣਾ ਪੈਂਦਾ ਹੈ ਥੋੜਾ ਜਿਹਾ।
ਹੂੰ।
ਹਾਂਜੀ, ਕਿਉਂਕਿ ਗਰਮੀ ਚ ਆਓ ਦੋ ਮਿੰਟ ਬੈਠੋ, ਹਵਾ ਖਾਓ, ਬਾਥਰੂਮ ਵਗੈਰਾ ਜਾਓ, ਮੂੰਹ ਹੱਥ ਧੋਉ ਫੇਰ ਪਾਣੀ ਪੀਓ ਫੇਰ ਕੋਈ ਦਿੱਕਤ ਨੀ ਹੁੰਦੀ। ਕਿਉਂਕਿ ਸਾਡਾ ਵੀ, ਸਰੀਰ ਇੱਕਦਮ ਗਰਮ ਹੁੰਦਾ ਹੈ। ਉਤੋਂ ਠੰਡਾ ਪਾਣੀ ਪੀ ਲੈਂਦੇ ਹਾਂ, ਗਰਮ ਤਵੇ ਤੇ ਠੰਡਾ ਪਾਣੀ ਪਾਓ ਤੇ ਉੱਲਦਾ ਹੀ ਹੈ। ਉਹੀ ਹਿਸਾਬ ਸਾਡੇ ਸਰੀਰ, ਇਸ ਕਰਕੇ ਥੋੜੀ ਦੇਰ ਆ ਕੇ, ਪਹਿਲੇ ਆਰਾਮ ਨਾਲ ਬੈਠੋ ਪੱਖੇ ਥੱਲੇ, ਫੇਰ ਬਾਥਰੂਮ ਜਾ ਆਓ ਮੂੰਹ ਹੱਥ ਧੋਓ। ਕੱਪੜੇ- ਵਪੜੇ ਚੇਂਜ ਕਰੋ। ਫਿਰ ਆਰਾਮ ਸ਼ਾਂਤੀ ਨਾਲ ਪੱਖੇ ਥੱਲੇ ਬੈਠੋ, ਫੇਰ ਬੱਚਿਆਂ ਨੂੰ ਕਹੋ, ਹੁਣ ਪਾਣੀ ਦਿਓ।
ਹੂੰ-ਹੂੰ, ਆਰੋ, ਲੋਆਇਆ ਹੈ ਤੁਸੀਂ?
ਹਾਂਜੀ ਨਹੀਂ, ਹਾਲੇ ਨੀ ਲਗਵਾਇਆ, ਆਰੋ ਲਗਵਾਵਾਂਗੇ ਬਸ ਥੋੜਾ ਏਦਾਂ ਹੀ ਹੈ ਹਿਸਾਬ - ਕਿਤਾਬ ਅਜੇ ਲਗਵਾਵਾਂਗੇ, ਬੱਚੇ ਤੇ ਕਹਿ ਰਹੇ ਨੇ ਹੁਣ ਥੋੜਾ ਦੇਖਣਾ! ਪੈਂਦਾ ਸਭ ਪਾਸੇ ਦੇਖਣਾ ਪੈਂਦਾ ਹੈ।
ਉਹੀ ਤੇ।
ਹਾਂਜੀ, ਹੋਰ ਤੁਸੀਂ ਸੁਣਾਓ? ਮੰਮਾ ਨੂੰ ਜ਼ਰੂਰ। ਕਹਿਣਾ ਕੜੀ ਜਾਂ ਕਰੇਲੇ ਕੁਛ ਵੀ ਬਣਾਉਣ ਤੇ ਮੈਨੂੰ।
ਕਹਿ ਦੇਗਾ ਹਾਂਜੀ ਹਾਂਜੀ ਕਹਿ ਦਾਂਗੇ।
ਹਾਂਜੀ ਹਾਂਜੀ ਹੋਰ। ਤੁਸੀਂ ਕੀ ਕਰ ਰਹੇ ਹੋ?
ਸੌਣ ਲੱਗੇ ਸੀ।
ਅੱਛਾ ਅੱਛਾ ਕੋਈ ਨੀ ਹੋਰ ਤੁਹਾਡੇ ਬੱਚੇ ਨਾਨਕੇ ਗਏ ਹੋਏ ਨੇ। ਨਾਨਕੇ ਗਏ ਹੋਏ ਨੇ ਬੱਚੇ?
ਨਹੀਂ ਕੱਲ ਜਾਣਗੇ।
ਹਾਂਜੀ।
ਕੱਲ ਕੱਲ।
ਅੱਛਾ ਕੱਲ ਆਉਣਗੇ ਜਾਣਗੇ।
ਜਾਣਗੇ।
ਅੱਛਾ ਅੱਛਾ ਵਾਈਫ ਵੀ ਜਾਣਗੇ ਤੁਹਾਡੇ?
ਹਾਂ।
ਮੰਮਾ ਘਰ ਇਕੱਲੇ ਹੋ ਜਾਣਗੇ?
ਨਹੀਂ ਮੰਮੋ ਪਾਪਾ ਕੱਲ ਰਹਿਣਗੇ ਨਾ ਫਿਰ ਸ਼ਾਮ ਤੱਕ ਆ ਜਾਗਾ ਮੈਂ।
ਅੱਛਾ ਅੱਛਾ ਅੱਛਾ।
ਹੂੰ।
ਠੀਕ ਹੈ ਠੀਕ ਹੈ ਹਫ਼ਤਾ ਪੰਦਰਾਂ ਦਿਨ ਲਾਉਣਗੇ ਬੱਚੇ ਹੋਰ ਕੀ।
ਹਾਂ ਫਿਰ ਪੂਰਾ ਮਹੀਨਾ ਕਿੱਥੇ ਘੁੰਮਣ ਜਾਂਦੇ ਆ ਸਕੂਲ ਟਿਊਸ਼ਨ।
ਹਾਂ ਇਸੇ ਤੇ ਹੈ ਪੂਰਾ ਸਾਲ ਬੱਚੇ ਘਰ ਹੀ ਰਹਿੰਦੇ ਆ।
ਹਾਂਜੀ।
ਹਾਂਜੀ ਹੋਰ ਕਿੱਥੇ ਤੁਹਾਡੇ ਸਹੁਰੇ?
ਹੈਂ।
ਤੁਹਾਡੇ ਸੋਹਰਾ ਘਰ ਕਿੱਥੇ ਹੈ?
ਨਜ਼ੀਆਬਾਦ।
ਅੱਛਾ। ਅੱਛਾ। ਫੇਰ ਤੇ ਤੁਸੀਂ ਹਰਿਦੁਆਰ ਗੁਰਦੁਆਰੇ ਜਰੂਰ ਜਾਂਦੇ ਹੋਗੇ।
ਹਾਂਜੀ ਜਾਣੇ ਤੇ ਹੈ।
ਹਾਂ।
ਚਲੋ ਠੀਕ ਹੈ ਫਿਰ ਬਾਅਦ ਕਰਨਾ ਹਨਾ।
ਠੀਕ ਹੈ ਜੀ। ਠੀਕ ਹੈ ਓਕੇ।
ਸਤਿ ਸ਼੍ਰੀ ਅਕਾਲ।